ਹਾਂਜੀ ਸਸ਼੍ਰੀ ਅਕਾਲ ਵਧੀਆ, ਵਧੀਆ ਤੁਸੀਂ ਸੁਣਾਓ
ਬਸ ਵਧੀਆ ਕੀ ਕਰ ਰਹੇ ਸੀ
ਕਿਵੇਂ ਘਰ ਚੱਲ ਰਹੀਆਂ
ਛੁੱਟੀਆਂ ਵਧੀਆ ਚੱਲ ਰਹੀਆਂ ਨੇ
ਵਧੀਆ ਚੱਲ ਰਹੀਆਂ ਹੋਰ ਨਾਨੀ ਘਰ ਮੌੋਜਾਂ ਹੋ ਰਹੀਆਂ ਨਾਨੀ ਘਰ ਮੌੋਜਾਂ ਹੋ ਰਹੀਆਂ
ਹਾਂ ਬੱਚਿਆਂ ਦੀ ਨਾਨੀ ਘਰ ਮੇਰਾ ਤੇ ਪੇਕਾ ਹੋਇਆ
ਆਹੋ ਉਹ ਤੇ ਹੈ
ਬੱਚੇ ਮੌਜ ਵਿੱਚ ਨੇ ਮਸਤੀ ਕਰ ਰਹੇ ਨੇ ਵੱਡੀ ਛੋਟੀ ਬ ਵਾਲੀ ਕੁੜੀ ਨੇ ਟੀ ਵੀ ਮਲਿਆ ਤਾਂ ਵੱਡਾ ਵਾਲਾ ਦਿਨ ਰਾਤ ਉਹ ਦੇ ਦਿਨ ਰਾਤ ਦੇ ਕਾਰਟੂਨ ਚੱਲ ਰਹੇ ਨੇ
ਅੱਛਾ ਜੀ ਵਧੀਆ
ਘੇਰੇ ਵੀ ਨਾਲ ਬਹਿ ਕੇ ਕਾਰਟੂਨ ਦੇਖਣ ਨੂੰ ਮਜਬੂਰ ਨੇ
ਅੱਛਾ
ਆਲਮ ਇਹ ਵੇ ਕਿ ਮੂੰਹ ਤੋਂ ਸਾਡੇ ਏ ਬੀ ਸੀ ਡੀ ਨਿਕਲਦੀ ਏ ਵਾਂਟ ਰਿਫੰਨ ਨਿਕਲਦਾ ਹੈ ਕਈ ਤਰ੍ਹਾਂ ਦੀਆਂ ਪੋਯਮਾ ਮੂੰਹ ਚੋ ਨਿਕਲਦੀਆਂ ਨੇ ਸਾਡੇ ਬਸ ਅਸੀਂ ਦੱਸ ਅਸੀਂ ਆਪਣਾ ਦਿਲ ਦਾ ਦਰਦ ਬਿਆਨ ਨਹੀਂ ਕਰ ਸਕਦੇ
ਨਹੀਂ, ਨਹੀਂ ਅੱਛਾ ਲੱਗਦਾ ਉਹ ਮੇਰੀ ਮੇਰੀ ਕਜ਼ਨ ਸੀ ਛੋਟੀ ਸੀ ਤੇ ਉਹ ਵੀ ਸੀ ਨਾ ਛੋਟੀ ਦਿੱਲੀਔ ਉਹ ਘਰ ਜਾਆਂਦੀ ਸੀ ਨਾ ਸਕੂਲੋਂ ਤੇ ਪੋਇਮਸ ਕਰ ਬੋਲਦੀ ਸੀ ਤੇ ਸਾਰੇ ਘਰ ਉਹੀ ਪੋਇਮਾਂ ਬੋਲਦੇ ਸੀ ਮੈਨੂੰ ਯਾਦ ਆ ਗਿਆ ਉਹ ਨਾ ਉਹ ਇੱਕ ਪੋਇਮ ਸੀ ਚੀ ਚੀ ਕਰਦੀ ਆਈ ਚਿੜੀਆ ਦਾਲ ਕ ਦਾਨਾ ਲਾਈ ਉਹ ਪੂਰਾ ਘਰ ਹੀ ਉਹ ਪਇਮ ਕਹਿੰਦਾ ਸੀ ਸਾਡਾ
ਐ ਤੇ ਕੁਛ ਨੀ ਅੱਜ ਕਲ ਹਾਸੇ ਮਜ਼ਾਕ ਦੀ ਰੀਲਾਂ ਬਣੀਆਂ ਹੋਈਆਂ ਨੇ ਤੇ ਬੰਦਾ ਕਹਿੰਦਾ ਹੈ ਜੇ ਚੂਹੇ ਨੂੰ ਬੁਖਰ ਏ ਉਹਨੂੰ ਪੀਜੀ ਆਈ ਲੈ ਜਾਓ ਉਹਨੂੰ ਕਿਤੇ ਹੋਰ ਲੈ ਜਾਓ ਸਾਨੂੰ ਕਿਓ ਦੱਸ ਰਿਓ ਖਾ ਰਹੇ ਸਾਨੂੰ ਕੇ ਪਰੇਸ਼ਾਨ ਕਰ ਰਹੇ ਹੋ
ਹਾਂ
ਕਦੀ ਕੁਛ ਕਦੀ ਕੁਛ ਨਵੇਂ ਨਵੇਂ ਤਰ੍ਹਾਂ ਦੇ ਕਾਟੂਨ ਚੱਲੇ ਹੋਏ ਨੇ
ਆਹੋ ਉਹ ਤੇ ਹੈ ਅਜ ਕਲ ਦੇ ਬੜਾ ਮਤਲਬ ਬੱਚਿਆਂ ਨੂੰ ਬੜਾ ਇਹ ਸਭ ਚੀਜ਼ਾਂ ਦਾ ਐਕਟਿਵ ਹੋ ਗਏ ਨੇ ਬੱਚੇ ਅੱਜ ਕਲ ਦੇ ਅਸੀਂ ਤੇ ਲਲੂ ਸੀ
ਸਾਨੂੰ ਤੇ ਇਹ ਬਈ ਬਸ ਆਪਣੇ ਘਰ ਦਾ ਰਸਤਾ ਹੀ ਪਤਾ ਸੀ ਸਿਰਫ
ਕੁਛ ਪਤਾ ਹੀ ਨਹੀਂ ਸੀ
ਹਮ ਪੜ ਲਿੱਤਾ ਥੋੜਾ ਜਿਹਾ ਫਿਰ ਇੱਕੇ ਥਾਂ ਤੇ ਬਹਿ ਕੇ ਥੋੜ੍ਹਾ ਖੇਡੇ ਫਿਰ ਬਹਿ ਗਏ ਅੱਜ ਕਲ ਤੇ ਬੱਚਿਆਂ ਨੂੰ ਘਰੇ ਬੈਠੇ ਸਭ ਕੁਛ ਆ ਗਿਆ
ਹ ਹੁੰਦਾ ਕੀ ਸੀ ਗੁਰਦੁਆਰੇ ਮੱਥਾ ਟੇਕ ਆਓ ਇੱਕ ਚੱਕਰ ਲਗਾ ਲਓ ਪਾਰਕ ਜਾ ਅਤੇ ਇੰਜੋਏ ਹੋ ਗਿਆ
ਨਾਲੇ ਇਨੂੰ ਬੜਾ ਸ਼ੌਕ ਮੈਂ ਇਹਨੂੰ ਦੁਕਾਨ ਤੇ ਲੈ ਗਈ ਤੇ ਮੈਂ ਕਿਹਾ ਚਲੋ ਥੋੜਾ ਬਹੁਤ ਰਬੜ ਬੈਂਡ ਵਗੈਰਾ ਲੈ ਦਿੰਨੀ ਆ
ਹਾਂ, ਹਾਂ
ਹੇ ਤੇ ਤਿੰਨ ਚਾਰ ਬੜੇ ਸਾਰੇ ਇਕੱਠੇ ਕਰਕੇ ਬਇ ਗਈ ਦੁਕਾਨ ਤੇ
ਅੱਛਾ ਜਿੱਦਾਂ ਦੀ ਡਰੈਸ ਓਹ ਜਿਹਾ ਹੇਅਰ ਬੈਂਡ ਹੋ ਉਹ ਜਿਹਾ ਕਲਚਰ ਉਹ ਜਿਹੀ ਚਪ
ਹਮ ਹੁਣ ਇਹਵੇ ਕੇ ਜਿਦੋਂ ਮੈਂ ਨਾ ਮੇਰੀ ਵੱਡੀ ਗੂਡੀ ਉਹਨੂੰ ਮੈਂ ਜਿਵੇ ਜੋ ਸੂਟ ਪਾਉਂਦੀ ਸੀ ਨਵਾਂ ਤੇ ਓਹ ਲਾਂਦੇ ਈ ਨੀ ਸੀ। ਜੇ ਹੁਣ ਮੈਨੂੰ ਪਾ ਤੈ, ਤੇ ਮੈਨੂੰ ਪਾ ਕੇ ਰੱਖੋ।
ਅੱਛਾ।
ਸੇਮ ਵੈਰਾਇਟੀ ਐ ਵੇ।
ਅੱਛਾ, ਇੱਨੂੰ ਵੀ ਐਇਓ ਈ ਐ ਹਾਂ, ਲਾਣਾ ਨੀ ਫੇਰ।
ਲਾਣਾ ਨੀ, ਬਸ ਮੈਨੂੰ ਨਵੇਂ-ਨਵੇਂ ਸੈਂਡਲ ਮੈਨੂ ਪਾਣੇ ਨੇ। ਸਮਾਨ ਦੇ ਦੋ, ਮੈਨੂੰ ਕਲਿੱਪ ਦੇ ਦੋ। ਵਚ ਤੇ ਬੱਸ ਦੁਕਾਨ 'ਤੇ ਜਾ ਕੇ ਫੇਰ।
ਅੱਛਾ-ਅੱਛਾ।
ਕੋਸ਼ਿਸ਼ ਮੇਰੀ ਏਹੀ ਹੁੰਦੀ ਐ ਕਿ ਮੈਂ, ਜਾ ਕੇ ਸਮਾਨ ਲਵਾਂ।
ਅੱਛਾ।
ਜੇ ਨਈ ਹੋ ਪਾਂਦਾ, ਫੇਰ ਅਸੀਂ ਔਨਲਾਈਨ ਮੰਗਾਨੇ ਆਂ।
ਅੱਛਾ, ਹਾਂ ਅੱਜ-ਕੱਲ ਹੁੰਦਾ ਏਹ ਛੋਟੈ।
ਹੂਂ।
ਮੇਰੀ ਛੋਟੀ ਸਿਸਟਰ ਸੀ ਨਾ, ਉਹਨੂੰ ਬੜਾ ਸ਼ੌਂਕ ਸੀ ਈਅਰਿੰਗ ਦਾ, ਜੇਹੋ ਜੇਹੇ ਸੂਟ ਓਹੋ ਜੇਹੇ ਈਅਰਿੰਗਾਂ ਹੋਣੇ ਚਾਈਦੇਨੇ, ਓਹੋ ਜੇਹੀ ਚੱਪਲ ਹੋਨੀ ਚਾਈਦੀ ਏ।
ਪੱਲ ਵੀ, ਚੱਪਲ ਦਾ ਰੰਗ ਵੀ ਓਇਓ ਜ ਓਹੀ ਜੇਆ ਹੋਣਾ ਚਾਈਦੈ।
ਆਹੋ, ਮਤਲਬ ਟਿੱਪ-ਟੋਪ ਬਣ ਕੇ ਨਿਕਲਾਂ, ਘਰੋਂ ਨਿਕਲਾਂ ਤੋ ਸਭ ਮੈਨੂੰ ਈ ਦੇਖਣ।
ਜੇ ਕੋਈ ਨੇਲ ਪੇਂਟ ਲਾਣੀ ਏ, ਤਾਂ ਓਹ ਵੀ ਸੂਟ ਦੇ ਰੰਗ ਦੀ ਹੋਏ। ਜੇ ਲਿਪਸਟਿਕ ਲਾਣੀ ਐ, ਤਾਂ ਫੇਰ ਵੀ ਸੂਟ ਦੇ ਰੰਗ ਦੀ ਹੋਏ। ਸੂਟ ਨੀਲਾ ਈ ਕਿਉਂ ਨਾ ਹੋਏ, ਕਾਲਾ ਈ ਕਿਉਂ ਨਾ ਹੋਏ।
ਆਹੋ।
ਅੱਜ-ਕੱਲ ਮੈਂ ਬੜਾ ਵੇਖਐ।
ਹਾਂ-ਹਾਂ। ਅੱਜ-ਕੱਲ ਤਾਂ ਪਤਾ ਨੀ ਕਿੰਨੇ ਤਰੀਕਿਆਂ ਦੀਆਂ ਨੇਲ ਪੇਂਟਾਂ ਆ ਗਈਆਂ ਨੇ, ਕੋਈ ਹਿਸਾਬ ਈ ਨੀ ਹੈਗਾ।
ਹੂਂ। ਜੇ-ਜੇ ਅਗਰ ਅ ਮੇਕਅੱਪ ਕਰਨਾ ਵੇ, ਤੇ ਫੇਰ ਪਾਊਡਰ ਤੇ ਮੇਕਅੱਪ ਲਾ, ਓ ਵੀ ਉਸੇ ਰੰਗ ਦਾ ਹੋਣਾ ਚਾਹੀਦੈ। ਜਿੱਦਾਂ ਦਾ ਸੂਟ ਏ।
ਮੇਰੀ ਇੱਕ ਫ੍ਰੈਂਡ ਏ ਓਹਦੇ ਨਾਲ ਗੱਲ ਹੋਈ, ਓਹ ਕੈਹੰਦੀ, ਮੇਰੇ ਕੋਲ ਘੱਟੋ ਘੱਟ ਨੀ ਤੇ ਸੋ ਈਅਰਿੰਗਂ ਦਾ ਕਲੈਕਸ਼ਨ ਹੈਗੈ ਮੇਰੇ ਕੋਲ, ਔਰ ਓਹਦੇ ਵਿੱਚ ਕੋਈ ਵੀ ਪੰਜ ਸੌ ਤੇ ਛੇ ਸੌ ਤੋ ਘੱਟ ਦਾ ਈਅਰਿੰਗ ਨੀ ਹੈਗਾ।
ਹੋਏ ਬਾਪਰੇ!
ਮੇਰੇ ਮਤਲਬ ਜਿੰਨੇ ਸੂਟ ਨੇ, ਓਹਦੇ ਮੈਚਿੰਗ ਦੀ ਓਨੇ ਹੀ ਈਅਰਿੰਗ ਹੈਗੇ ਐਂ। ਮੈਂ ਕਿਸੇ ਵੀ ਸੂਟ ਦੇ ਨਾਲ ਬਈ ਏਹ ਨੀ ਕੇ ਜੇਹੜਾ ਪਿਆ ਦੈ ਓਹ ਪਾ ਲਾਂ, ਨਵਾਂ ਸੂਟ ਆਇਆ ਤੇ ਨਵਾਂ ਇਅਰਿੰਗ ਆਏਗਾ ਓਹਦੇ ਨਾਲ।
ਹੂਂ।
ਤੇ ਓਦੇ ਨਾਲ ਦੀ ਹੀ ਚੱਪਲ ਆਏਗੀ।
ਕਿਉਂਕਿ ਅੱਜ-ਕੱਲ ਨਾ, ਜਦ ਤਕ ਮੰਨ ਲਓ ਕਿ ਵਿਆਹ-ਸ਼ਾਦੀਆਂ ਅਟੈਂਡ ਕਰੋ। ਤੇ ਓਥੇ ਕੀ ਹੁੰਦੈ? ਕੋਈ ਐ ਨੀ ਵੇਖੇਗਾ ਕਿ ਵਿਆਹ ਕਿਦਾ ਵੇ।
ਆਹੋ।
ਓਹ ਵੇਖੇਗਾ ਸਿਰਫ ਉਹਨੂੰ, ਜੇਹੜਾ ਬੰਦਾ ਤਿਆਰ ਹੋ ਕੋਈ ਆਇਐ ਬਾਹਰੋਂ।
ਹਾਂ ਸਿੱਧੇ ਬੰਦੇ ਦੀ
ਹਾਂ, ਕਿਉਂਕਿ ਨਾਲੇ ਫੇਰ ਅੱਜ-ਕੱਲ ਟ੍ਰੈਂਡ ਵੀ ਏਵੀ। ਮੰਮੀ ਨੇ ਜੇਹੜਾ ਸੂਟ ਪਾਇਆ, ਬੱਚਾ ਵੀ ਉਹੀ ਸੂਟ ਪਾ ਕੇ ਆਂਦੈ।
ਆਹੋ ਇਹ ਨਵਾਂ ਰਿਵਾਜ਼ ਨਿਕਲ ਗਿਆ।
ਹੂੰ
ਪਹਿਲਾਂ ਅਸੀਂ ਛੋਟੇ ਸੀ, ਸਾਡੀ ਮੰਮੀ ਇੱਕੋ ਥਾਨ ਖਰੀਦਦੀ ਸੀ। ਵੱਡੀ ਭੈਣ ਦਾ ਸੂਟ ਸੂਟ ਬਣ ਗਿਆ।
ਹਾਂ
ਤੇ ਮੇਰੀ ਛੋਟੀ ਫਰਾਕ ਬਣ ਗਈ। ਛੋ ਟੀ ਦੀ ਵੀ ਫ੍ਰੋਕ ਬਣਗੀ। ਓਦੇ ਕੱਪੜੇ ਦਾ ਡਿਜਾਇਨ ਓਦੇ ਤੇ, ਓਦੇ ਕੱਪੜੇ ਦਾ ਡਿਜਾਇਨ ਓਦੇ ਤੇ।
ਵੀ ਏ ਮੇਰੀ ਇੱਕ ਕਜ਼ਨ ਸੀਸੇ ਤੇ ਸਾਡੇ ਐਦੇ ਸ ਦੋਵਾਂ ਦੀਆਂ ਮਾਤਾ ਜਾਂਦੀਆਂ ਸਨ। ਸ਼ੋਪਿੰਗ ਕਰਨ ਲਈ ਤੇ ਸੇਮ ਲੈ ਆਂਦੀਆਂ ਸਨ ਕੱਪੜੇ।
ਅੱਛਾ!
ਤੇ ਮੈਂ, ਮੈਂ ਤੇ ਪਾ ਲੈਂਦੀ ਸੀ। ਓ ਥੋੜ੍ਹੀ ਨਾਰਾਜ਼ ਹੋ ਜਾਂਦੀ ਸੀ ਕਿ ਜੋ ਮੈਂ ਪਾਇਆ। ਜੋ ਮੈਂ ਪਾਇਆ, ਅਗਲੀ ਨੂੰ ਓਇਓ ਪਾ ਛੱਡਿਆ।
ਤੇ ਮਤਲਬ ਕਲਰ ਇੱਕੋ ਹੀ ਹੁੰਦੇ ਸੀ ਯ ਕਲਰ ਫਰਕ ਹੁੰਦਾ ਸੀ ਯਾ ਸੇਮ ਕਲਰ?
ਅਗਲੀ ਕਹਿੰਦੀ ਸੀ ਮੈਂ ਸੂ ਓ ਪਾਣਾ ਈ ਨਈ ਕਿਉਂਕਿ ਓ ਪਾ ਚੁੱਕੀ ਏ।
ਅੱਛਾ, ਫੈਸ਼ਨ ਆਊਟ ਹੋ ਗਿਆ।
ਹਾਂ।
ਅੱਛਾ।
ਦੋਵਾਂ ਨੂੰ ਸਮਝ ਕੁਛ ਆਂਦਾ ਨੀ ਸੀ, ਓਨਾਂ ਨੂੰ ਲੱਗਿਆ ਚਲੋ ਬੱ ਵਧੀਆ ਹੋਏਗਾ, ਬੱਚੇ ਖੁਸ਼ ਹੋ ਜਾਣਗੇ। ਕਜ਼ਨ ਸਿਸਟਰ ਹੈਗੀਆਂ ਨੇ, ਪਾ ਲੈਣਗੀਆਂ। ਅਗਲੀ ਦਾ ਥੋੜਾ ਮੂਡ ਖ਼ਰਾਬ ਹੋ ਜਾਣਾ, ਫੇਰ ਕਦੀ ਜਾ ਕੇ ਮੈਂ ਓਨੂੰ ਲੈ ਆਣਾ- ਕੋਈ ਗੱਲ ਨਹੀਂ, ਮੈਂ ਸਟੈਕ ਕੋਈ ਹੋਰ ਪਾ ਆਨੀਂ ਆ ਜਾ ਕੇ।
ਹਾ ਹਾ ਹਾ ਹਾ
ਹਾ ਹਾ ਫੇਰ ਅਗਲੀ ਨੇ ਮੰਨ ਜਾਣਾ, ਫੇਰ ਅਗਲੀ ਉਹੀ ਫੇਰ ਪਾ ਲੈਣਾ ਓਨੇ।
ਅੱਛਾ ਫੇਰ ਦੋਨੋ ਕੱਠੀਆਂ ਭਾਵੇਂ ਕਿਸੇ ਫੰਕਸ਼ਨ ਤੇ ਚਲੇ ਜਾਂਦੀਆਂ ਸੀ।
ਹਾਂ ਫੇਰ ਦੋਵੇਂ ਕੱਠੀਆਂ ਅਸੀਂ ਪਾ ਅਲੱਗ-ਅਲੱਗ ਰੰਗ ਦੇ ਪਾਉਂਦੀਆਂ ਸਨ। ਫੇਰ ਅਸੀਂ ਅੱਗੋਂ ਦੀ ਮੰਮੀ ਨੂੰ ਕਿਹਾ ਬਈ, ਤੁਸੀਂ ਲੈਣਾ ਜੀ ਸਦ ਕੇ ਲੈ ਕੇ ਆਓ। ਮਗਰ ਤੁਸੀਂ, ਥੋੜ੍ਹਾ ਚੇਂਜ ਲੈ ਕੇ ਆਓ। ਤਾਂ ਕਿ, ਤਾਂ ਕਿ ਇੱਕ ਨਰਾਜ਼ ਨਾ ਹੋਏ। ਹੁਣ ਅਵ-ਅਵ -ਅਵ -ਅਗਲੀ ਨਾਲ ਲੱਗਿਆ ਵੀ ਮੈਂ ਥੋੜੀ ਬਹੁਤ ਜ਼ਿਆਦਾ ਫੈਸ਼ਨੇਬਲ ਹੈਗੀ ਆਂ।
ਕਜ਼ਨ ਸਿਸਟਰ ਦਾ ਪਹਿਲੀ ਵਾਰ ਸੁਣਿਆ ਕਿ ਕਜ਼ਨ ਸਿਸਟਰ ਦੇ ਨਾਲ ਮੈਚਿੰਗ ਹੁੰਦੀ ਸੀ।
ਹਾਂ ਸੇਮ ਹੁੰਦੇ ਸੀ। ਦੋਵਾਂ ਨੇ ਨਾਲ ਜਾਣਾ, ਲੈ ਕੇ ਆਣਾ, ਕੱਪੜੇ ਸੇਮ। ਫਿਰ ਥੋੜਾ ਮੈਨੂੰ ਸ਼ੌਕ ਸੀ ਵੈਲਵਟ ਦਾ ਤੇ ਮੈਂ ਐਵੇਂ ਕਿਹਾ ਮ- ਮੈ ਵੈਲਵਟ ਦੇ ਮੈਂ ਸੂਫ ਫਰਾਕ ਲੈਣੀ ਏ, ਸਕਰਟ ਵੀ ਵੈਲਵਟ ਦੀ ਹੋਏ ਤੇ ਚੱਪਲਾਂ ਵੀ ਵੈਲਵਟ ਦੀਆਂ ਹੋਣ।
ਅੱਛਾ ਜੀ।
ਕਾਫੀ ਟਾਈਮ ਤੋਂ ਮੈਂ ਅਈਓ ਐਵੇਂ ਈ ਕੀਤਾ, ਤਾਂ ਮੈਂ ਥੋੜਾ ਅਲੱਗ ਕਿ ਕਰਦਾ ਸੀ ਆਪਣਾ ਵੀ ਹੁਣ ਜੇੜੇ ਚੀਜ਼, ਜੋ ਤੁਸੀਂ ਲੈ ਕੇ ਆਣਾ, ਜੋ ਸ਼ੋਪਿੰਗ ਕਰਨੀ ਏ ਮੈਂ ਨਾਲ ਜਾਵਾਂਗੀ। ਚੱਪਲਾਂ ਵੀ ਅਪਨੀ ਮਰਜ਼ੀ ਦੀ ਲਵਾਂਗੀ। ਤੇ ਤੁਸੀਂ ਕੀ ਕਰੋਗੇ, ਤੇ ਤੁਸੀਂ ਜਾ ਕੇ ਫੇਰ ਸੇਬ ਲਿਆਓਗੇ।
ਫੇਰ ਓ ਕੱਠੀਆਂ ਚੱਪਲਾਂ ਆ ਜਾਂਦੀਆਂ, ਕ ਚੱਪਲਾਂ ਵੀ ਕੱਠੀਆਂ ਲਿਆਂਦੇ ਸੀ, ਇੱਕੋ ਡਿਜਾਇਨ ਦੀਆਂ।
ਤੇ ਮਤਲਬ ਬਹੁਤ ਵਾਰ ਹੋਇਆ ਮੇਰੇ ਨਾਲ। ਜਦ ਜਿੰਨੀ ਵਾਰ ਵੀ ਹੋਇਆ ਓ, ਮੈਂ ਤ ਮੈਨ ਮੈਨ ਤੇ ਕੋਈ ਗੱਲ ਨੀ, ਮੇਰਾ ਰੰਗ ਏ ਥੋੜ੍ਹਾ ਸਾਵ ਸਈ ਸੀ, ਨਾ ਜਾਦਾ ਨਾ ਜਾਦਾ ਗੋ-ਗੋ-ਗੋਰਾ ਨਾ ਜਾਦਾ ਸਾਂਵਲਾ ਓਦਾ ਰੰਗ ਗੋਰਾ ਸੀ ਤੇ ਹੁਣ ਹੁੰਦਾ ਸੀ ਹਾਂ, ਮੇਰ ਤੇ ਪਹਿਲਾਂ ਪਹਿਲਾਂ ਜੱਚੇ ਪਾਯਾ ਹੋਯਾ
ਅੱਛਾ, ਅੱਛਾ! ਐਹ ਤੇ ਮਲਬ ਅੱਛੀ ਸਟੋਰੀ ਏ, ਬੜਾ ਅੱਛਾ ਲੱਗਦਾ ਹੋਏਗਾ ਦੇਖ ਕੇ
ਹਾਂ, ਹੋਰ ਮ ਲ ਦ ਮ ਬ ਭਾਵੇਂ ਕਜ਼ਨ ਸੀ, ਐਸੀ ਗੱਲ ਨਹੀਂ ਐ ਲੇਕ ਨੇ, ਇਹ ਨੀ ਜ਼ਰੂਰੀ ਐ ਨੀ ਕਿ ਜੋ ਭੈਣਾਂ-ਭੈਣਾਂ ਵਿੱਚ ਹੀ ਪਿਆਰ ਹੁੰਦਾ ਵੇ
ਹੁੰ-ਹੁੰ।
ਭੈਣ ਪਿਆਰ ਤੇ ਬਰਾ-ਬਰਾਬਰ, ਚਾਹੇ ਓ ਕਜ਼ਨ ਹੋਏ, ਭਾਵੇਂ ਓ ਸ ਸੱਕੀ ਹੋਏ
ਹਾਂ, ਓਹ ਤਾ ਹੈ।
ਹੂੰ, ਮ ਬਚਪਨ ਦੀਆਂ ਗੱਲਾਂ ਓ
ਹਾਂ, ਸਕੂਲ ਫੇਰ ਤੁਸੀਂ ਇਕੱਠੇ ਈ ਕੀਤਾ ਹੋਨਾ ਨਾ। ਸਕੂਲ ਕੋਲੇਜ ਇਕੱਠਾ ਹੋਇਆ ਹੋਇਆ।
ਹਾਂ ਸਕੂਲ ਵੀ ਇਕੱਠਾ ਹੀ ਹੈ ਸਾਡਾ।
ਅੱਛਾ, ਇੱਕੋ ਸਕੂਲੇ ਪੜ੍ਹੇ, ਦੋਵੇਂ?
ਸਕੂਲ ਵੀ ਇਕੱਠਾ ਤੇ ਕੋਲੇਜ ਵੀ ਇਕੱਠਾ ਐ।
ਵਾਹ ਜੀ ਵਾਹ, ਵਿਆਹ ਅਲੱਗ ਅਲੱਗ ਹੋ ਗਿਐ।
ਆਹੋ, ਅਲੱਗ ਅਲੱਗ ਹੈਐ। ਓਹ ਓਹਦਾ ਲੋਕਲ ਹੋਇਆ ਮੇਰਾ ਬਾਹਰ ਹੋਇਐ।
ਤੇ ਵਿਆਹ ਵੀ ਇੱਕੋ ਸਾਲ ਚ ਹੋਇਆ ਯਾ ਅਲੱਗ ਅਲੱਗ ਸਾਲ ਚ ਹੋਇਐ?
ਨਈ ਨਈਂ ਓਹਨਾਂ ਦਾ ਤੇ ਵਿਆਹ ਤੇ ਮੇਰੇ ਤੋਂ ਕਾਫ਼ੀ ਪਹਿਲਾਂ ਹੋ ਗਿਆ ਸੀ।
ਅੱਛਾ।
ਮੇਰੇ ਤੋਂ ਵੱਡੀ ਸੀ ਨਾ ਓਹ। ਮੈਂ ਜਦੋਂ ਮੇਰਾ ਮੇਰਾ ਗ੍ਰੈਜੂਏਸ਼ਨ ਦਾ ਫਸਟ ਈਅਰ ਹੋਏਗਾ ਅਗੋਂ ਓਹਦਾ ਲਾਸਟ ਸੀ।
ਅੱਛਾ ਤੇ ਕੋਲੇਜ ਇਕੱਠੇ ਜਾਂਦੀਆਂ ਸੀ?
ਹਾਂ, ਕੋਲੇਜ ਕਦੀ ਤੇ ਅਕੱਠੇ ਚਲੇ ਜਾਨਾ ਕਦੀ ਅਲਗ ਜਾਨਾ।
ਚਲੋ ਸਈ ਏ।
ਅਸੀਂ ਤਾਂ ਏਕ ਦੋ ਵਰ ਦੋ ਵਰ ਗਏਸੀ ਅਸੀਂ ਪੈਦਲ ਗੇੜੀ ਮਾਰ ਕੇ ਆਏ ਸੀ। ਦੂਰ ਕੋਲੇਜ ਇਚ।
ਐ ਤੇ ਹੈ।
ਅਸੀ ਕਿਆ ਚਲ ਐਸੇ ਬਹਾਨੇ ਐਸੇ ਬਾਹਨੇ ਸੈਰ ਹੋ ਜਾਏਗੀ, ਸੈਰ ਤੇ ਹੋ ਗਈ ਲੇਕਿਨ ਓਸ ਤੋਂ ਬਾਅਦ ਆ ਕੇ ਜੋ ਸਾਡੀ ਹਾਲਤ ਹੋਈ ਸੀ ਤੇ ਅਸੀਂ ਸੋ ਗਏ, ਦੋਵੇਂ।
ਮਲਬ ਅੱਛੀ-ਤਗੜੀ ਤਵਾਡੀ ਬਾਉਂਡਿੰਗ ਵੀ ਸੀ ਤੇ ਨਰਾਜ਼ ਵੀ ਹੁੰਦੇ ਸੀ।
ਹਾਂ।
ਬਾਊਂਡਿੰਗ ਵੀ ਅੱਛੀ ਸੀ ਘੁੰਮਨਾ ਵੀ ਇਕੱਠੇ ਐ ਜਾਨਾ ਵੀ ਇਕੱਠੇ ਐ ਤੇ ਫਿਰ ਨਰਾਜ਼ ਵੀ ਹੋਣੈ।
ਨਾਰਾਜ਼ ਹੀ ਹੋਣੈ ਜੈਵੇਂ ਜੈਵੇਂ ਕੋਈ ਗੁਰਦੁਆਰੇ ਦਾ ਪ੍ਰੋਗਰਾਮ ਸੀ, ਨਗਰ ਕੀਰਤਨ ਨਿਕਲਦੇ ਸੀ ਸਕੂਲ ਤੋਂ
ਹਾਂ।
ਤੇ ਅਸੀਂ ਇਕੱਠੇ ਜਾਂਦੇ ਸੀ। ਹੁਨ ਸਕੂਲ ਅਸੀਂ ਦੋਵੇਂ ਪਹੋਂਚ ਕੇ ਤਿਆਰ ਹੋ ਕੇ, ਮੈਡਮ ਨੇ ਮਨਾ ਕਰਤਾ ਸੀ ਲੈ ਕੇ ਨਈ ਜਾਨਾ
ਅੱਛਾ।
ਤੇ ਫੇਰ ਅਸੀਂ ਅਹ ਕੀਤਾ ਰਿਕਸ਼ਾ ਤੇ ਪਹੋਂਚ ਗਏ ਉੱਥੇ।
ਅੱਛਾ।
ਤੇ ਘਰ ਦੇ ਕਹਿੰਦੇ ਘਰ ਦੇ ਹੈਰਾਨ ਜਿਸ ਕਿੱਥੇ ਗਈਆਂ ਅਗਲੀਆਂ, ਪਤਾ ਤੇ ਸੀ ਉਹਨਾਂ ਨੂੰ, ਉੱਥੇ ਗਈਆਂ ਹੋਣਗੀਆਂ
ਹੁੰਦੇ ਸੀ।
ਹਾਂ ਤੇ ਟੀਚਰਾਂ ਕਹਿੰਦੀਆਂ, ਟੀਚਰਾਂ ਹੈਰਾਨ ਹੋਣ ਦੇਖ ਕੇ, ਅਸੀਂ ਤੁਹਾਨੂੰ ਲੈ ਕੇ ਨਈ ਆਏ
ਅਸੀ ਤੁਸੀਂ, ਆ ਕਿਵੇਂ
ਹਾਂ ਤੇ, ਪਹਿਲਾਂ ਬਾਅਦ ਫੇਰ ਕਹਿੰਦੀਆ, ਹੁਣ ਸਾਡੇ ਨਾਲ ਜਾਣਾ, ਅਸੀਂ ਮੰਨ ਚ ਕਿਹਾ ਤੇ ਲੈ ਕੇ ਕਦੋਂ। ਖੁਦ ਨਈ ਆਇਆ, ਤੇ ਅਸੀਂ ਨਾਲ ਕੁੳ ਜਈਏ
ਹਾਂ- ਹ-ਹਾਂ ਓ ਤੇ, ਹੈ ਮਤਲਬ ਅੱਛਾ, ਬਚਪਨ ਸੀ ਤੁਹਾਡਾ
ਮੈਡਮਾ ਹੈਰਾਨ ਕਿ, ਅਸੀਂ ਇਨਾ ਨੂੰ ਮਨਾ ਕਰਤਾ ਸੀ। ਬਾਅਦ ਅਸੀਂ ਤੁਹਾਨੂੰ ਨਈ ਲੈ ਕੇ ਜਾਣਾ ਤੁਸੀਂ, ਪਾਰਟੀਸਪੇਟ ਨਹੀਂ ਕਰ ਰਹੇ ਕਿਸੇ ਚੀਜ਼ ਵਿੱਚ, ਤੁਸੀਂ ਨਾ ਜਾਓ ਤੇ, ਇਹ ਜਰਾ ਠਹਿਰ ਕੇ ਆ ਗਈਆਂ ਨੇ
ਅੱਛਾ, ਹੋਰ ਸੁਣਾਓ? ਸਭ ਵਧੀਆ
ਹਾਂ ਬਸ, ਵਧੀਆ
ਬਹੁਤ ਅੱਛਾ ਲੱਗਿਆ, ਤੁਹਾਡੇ ਨਾਲ ਗੱਲ ਕਰਕੇ, ਮਤਲਬ ਤੁਹਾਡੀਆਂ ਗੱਲਾਂ ਸੁਣ ਕੇ
ਚਲੋ, ਕਰਦੇ ਰਵਾਂਗੇ ਗੱਲਾਂ ਚਲੋ ਜੀ, ਵਧੀਆ ਜੀ ਅ ਅੱਛਾ-ਅੱਛਾ-ਅੱਛਾ ਫਿਰ ਅੱਛਾ, ਤੁਹਾਂਡੇ ਨਾਲ ਗੱਲ ਕਰ
ਮੈਨੂੰ ਵੀ ਚਲੇ ਗਿਆ ਓਕੇ ਜੀ, ਓਕੇ